ਹੈਲੋ, ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਉ। ਵਧੀਆ ਵਧੀਆ, ਤੁਸੀ ਸੁਣਾਉ ਵਧੀਆ।
ਠੀਕ ਹੋ।
ਹਾਂਜੀ, ਹਾਂਜੀ, ਕੀ ਹਾਲ ਚਾਲ ਹੈ।
ਵਧੀਆ ਤੁਸੀਂ ਦੱਸੋ।
ਮੈਂ ਵਧੀਆ, ਮੈਂ ਪੁੱਛ ਰਹੀ ਸੀ ਕਿ ਅੱਜ ਕੱਲ ਸਮਾਚਾਰ ਮਤਲਬ ਫੋਨਾਂ ਚ ਫੋਨਾਂ ਚ ਅ ਅੱਜ ਕੱਲ੍ਹ ਸਮਾਚਾਰ ਬੜਾ ਸੁਣਾਉਂਦੇ ਨੇ, ਜਿਵੇਂ ਲੋਕ ਇੰਝ ਹੋ ਗਏ ਨੇ, ਇੰਝ ਹੋ ਗਏ ਨੇ ਸੱਚੀ ਝੂਠੀਆਂ ਨੇ।
ਹੂੰ, ਹਾਂਜੀ ਨਿਊਜ਼ ਆਉਂਦੀ ਤਾਂ ਪਈ ਹੈ, ਜਿਵੇਂ ਸਾਡੇ ਘਰ ਦੇ ਪਿੱਛੇ ਕਿ ਬੱਚੇ ਫੜੇ ਜਾਂਦੇ ਪਏ ਨੇ, ਇਹ ਤਾਂ ਨਿਊਜ਼ ਚੱਲਦੀ ਪਈ ਹੈ ਨਾ। ਤੇ ਤੁਸੀਂ ਵੀ ਧਿਆਨ ਰੱਖਿਆ।
ਆਹੋ ਉਹੀ ਪੁੱਛ ਰਹੀ ਸੀ, ਮੈਂ ਕਿਹਾ ਅੱਜ ਕੱਲ ਬੜੀ ਨਿਊਜ਼ਾਂ ਆਂਦੀਆਂ ਪਈਆਂ ਨੇ ਚੁੱਕ ਰਹੇ ਨੇ, ਪਹਾੜੀ ਇਲਾਕਿਆ ਤੇ ਬੰਦੇ ਮਤਲਬ ਬੰਦੇ ਲੜਾਈ ਝਗੜੇ ਕਰਦੇ ਪਏ ਦੇ ਨੇ।
ਹਾਂ, ਸਾਡੇ ਘਰ ਦੇ ਕੋਲ ਮੇਰੇ ਹੈਗਾ, ਮੇਰਾ ਪੇਕਾ ਨੀ, ਮੇਰਾ ਸਹੁਰਾ ਘਰ ਤੇ ਉਹਨਾਂ ਦੇ ਘਰ ਤੇ ਅੱਗੇ ਜਾ ਕੇ ਬੱਚੇ ਅ ਦੋ ਕੁ ਚੁੱਕੇ ਨੇ ਅਸੀਂ ਆਪਣੇ ਬੱਚਿਆਂ ਨੂੰ ਨਾ ਮਨਾ ਕਰਦੇ ਆ। ਤੁਸੀਂ ਨਾ ਜਾਇਆ ਕਰੋ, ਤੁਸੀਂ ਧਿਆਨ ਰੱਖਿਆ ਕਰ ਮੈ
ਤਾਂ ਮੇਰਾ ਮੁੰਡਾ ਤਾਂ ਬਾਹਰ ਗਲੀਆਂ ਚ ਹੀ ਹੁੰਦਾ ਵਾਂ ਤੇ ਕੀ ਕਰਾ ਆਪਸ ਲੜਦੇ ਬੜਾ ਆ ਨਾ। ਬੜਾ ਲੜਦੇ ਨੇ ਆਪਾਂ ਚ ਫਿਰ ਅਸੀਂ ਜਬਰਦਸਤੀ ਉਹਨਾ ਨੂੰ ਫਿਰ ਬਾਹਰ ਕੱਢਣੇ ਆ ਜਾ ਨਿਕਲੋ ਬਾਹਰ।
ਬਣਾਇਆ ਅੱਛਾ, ਥੋੜਾ ਥੋੜਾ ਏਰੀਆ ਸਹੀ ਹੋਣਾ ਨਾ, ਹਮਮ ਅੱਜ ਅਸੀ ਰਾਤ ਨੂੰ
ਤੁਸੀਂ ਕੀ ਬਣਾਇਆ। ਨਹੀਂ ਮੈਂ ਕਟਰ ਬਣਾਇਆ ਕਟਰਾ
ਅਛਾ ਜੀ
ਅੱਛਾ ਰਾਜਮਾ, ਚਾਵਲ ਤੁਸੀਂ ਕਿਵੇਂ ਬਣਾਉਦੇ ਹੋ।
ਅਸੀਂ ਨਾ ਬਾਅਦ ਬਾਅਦ ਵਿੱ
ਕੀ ਕਹਿ ਰਹੇ ਹੋ।
ਲੂਣ ਹਲਦੀ ਪਾ ਕੇ ਰੱਖਤੇ, ਨਾ ਉਬਾਲਾ ਦਵਾਤਾ ਨਾ।
ਅੱਛਾ
ਫੇਰ ਸੁਬਾਹ ਫਿਰ ਕੀ ਟਮਾਟਰ, ਥੂਮ, ਅਦਰਕ ਵਿੱਚ ਦਹੀਂ ਪਾ ਕੇ, ਕਸਤੂਰੀ ਮੇਥੀ, ਇਮਲੀ
ਹੂੰ, ਅੱਛਾ। ਠੀਕ ਹੈ, ਠੀਕ ਹੈ, ਨਹੀਂ ਮੈਂ ਕਟਟਰ ਬਣਾ ਲੈਦਾ
ਮੇਰੇ ਹਸਬੈਂਡ ਕਿਹਾ ਸੀ ਮੇਰੇ ਬਚਾਣਾ ਪਰ ਮੈਨੂੰ ਲੱਗਦਾ ਬੱਚਣ ਖਤਮ ਹੋ ਗਏ ਸਾਰੇ
ਅੱਛਾ ਠੀਕ ਹੈ ਸਗੋਂ ਸਗੋਂ ਮੇਰੀ ਦਰਣੀ ਫੇਕੇ ਚਲੀ ਗਈ ਨਾ ਦੋ ਚਾਰ ਦਿਨ ਉਸ ਹਫ਼ਤੇ ਸ ਲ ਹਫ਼ਤੇ ਲਾ ਕੇ ਆਏ ਜ ਉਹਨੇ ਹਸਬੈਂਡ ਨੂੰ ਉਹ ਹਸਬੈਂਡ ਵੀ ਗਏਦੇ ਨਾ ਕਿੱਥੇ ਆ
ਅੱਛਾ
ਉਹ ਵੀ ਦੋ ਤਿੰਨ ਦਿਨ ਲਾ ਕੇ ਆਏਗਾ ਮੈਂ ਕਾਰ ਕਰਦੀ ਕੀ ਕਰ ਮੈਂ ਵੀ ਕਾਰ ਚੀ ਜਾਂਦੀ ਹਾਂ ਉਹਦੇ ਵਕੇ ਮੇਰੇ ਬੱਚੇ ਸੁਖਮਗਰ ਪੈ ਗਏ ਨੇ ਤੁਸੀਂ ਵੀ ਨ ਨਾ ਕਾਰ ਚੱਲੋ ਮੈਂ ਕਿਹਾ ਘਰ ਕੌਣ ਵਗਾ
ਦਦਾ ਤਦੀ ਕਿ ਕੀਤਾ ਨੇ
ਤ ਦਾਦੀ ਤਾਂ ਕਰ ਹੀ ਨੇ ਪਰ ਇਹ ਨਾ ਦੋ ਨੋਵ ਨ
ਹਾ ਉਹ ਤਾਂ ਹੈ ਹੀ ਹਾਂ ਅੱਛਾ ਕੱਟ ਮੇ ਬਹੁਤ ਸਵਾਦ ਮੈਂ ਆਪਣੇ ਮਦਰ ਨੇ ਉਹਨੂੰ ਕਿਹਾ ਸੀ ਕਟਰ ਬਣਾਇਆ ਕਰੋ ਤੁਸੀਂ ਕਿਵੇਂ ਬਣਾਉਂਦੇ ਹੋ
ਮੈਂ ਤਾਂ ਪਿਆ ਪਹਿਲੇ ਕ ਕੱਟਣ ਨੂੰ ਫਰਾਈ ਕਰ ਲਓ ਤੇਲ ਚ
ਅ ਅੱਛਾ
ਇਹ ਕੱਟਣ ਨੂੰ ਫਰਾਈ ਕਰਨ ਤੋਂ ਬਾਅਦ ਪਿਆਜ਼ ਤੇ ਪਿਆਜ ਕੱਢ ਕੇਨੂੰ ਮਿਰਚਾਂ ਹਲਦੀ ਤੋਂੱਕ ਪਾ ਤਾ ਫੇਿਰ ਉਹਨ ਚ ਕੱਟਾ ਸੁੱਟ ਤਾ ਫੇਰ ਥੋੜਾ ਜ ਕਟਰ ਮਤਲਬ ਥੋੜਾ ਜ ਕੱਟਰ ਲੈ ਰਹਿ ਗਾ ਨਾ ਥੋੜਾ ਜਿ ਮਤਲਬ ਹਲਕਾ ਜਹਾਹਿ ਜਾਏਗਾ ਜਿਵੇ ਕੱਚਾ
ਓਕੇ
ਦਹੀਂ ਪਾ ਲੋਓ ਤੁਸੀਂ
ਹਮ
ਪਾਾਲਓ ਬੜਾ ਸਵਾਦ ਬੰਦਾ ਬਣਾਇਆ ਤਾਂ ਚੱਲੀ ਹੁਣ ਰਸੋਈ ਚ ਜਾਵਾਂਗੀ ਰੋਟੀ ਚ ਬਣਾਵਾਂਗੀ ਹੁਣ ਜਾ ਕੇ
ਭੁੱਖੇ ਤੇ ਭੁੱਖ ਲਗੇਗੀ ਫੇਰ ਮੇਰੇ ਭਤੀਜੇ ਭਤੀਜੇ ਨੂੰ ਇੰਨੀ ਭੁੱਖ ਲੱਗੀ
ਫੇਰ ਪੇਟ ਪੂਜਾ
ਅੱਛਾ ਬੱਚੇ ਖੇਡਦੇ ਪੈ ਨੇ ਹੁਣ
ਹੈਲੋ
ਹਾਂਜੀ ਹਾਂਜੀ ਬੋਲੋ
ਹੈਲੋ ਹੈਲੋ
ਹਾਂਜੀ ਹਾਂਜੀ ਆਗੀ ਆਵਾਜ਼
ਮੈਂ ਕਿਹਾ ਮੈ ਜਰਾ ਵਾਸ਼ਰੂਮ ਚ ਸੀ
ਕਦੇ ਮੇਰੇ ਹੱਥ ਦਾ ਖਾਣਾ ਖੁਵਾਵਾਂਗੀ ਮੈਂ
ਅੱਛਾ
ਨੀ ਆਂਦੀ ਵੈਸੇ ਮੰਮੀ ਮੇਰੀ ਸੱਸ ਦੀ ਸੱਸ ਨੂੰ ਵੀ ਨੀ ਆਉਂਦੀ ਬਣਾਉਣੀ ਆਉਂਦੀ ਸਾਡੇ ਨਾ ਪੜੋਸ ਚ ਬਣਾਉਂਦੇ ਨੇ ਸਾਡੇ ਪੜੋਸ ਚ ਬਣਾਂਦੇ ਨੇ ਲੋਕ ਤੇ ਅਸੀਂ ਉਹਨਾਂ ਨੂੰ ਆਟਾ ਉੱਟਾ ਦੇ ਦੇਣੇ ਆ ਆਟਾ ਦੇ ਆਨੇ ਹਾਂ ਫੇਰ ਬਣਾ ਦਿੰਦੇ ਨੇ ਸਾਨੂੰ ਮੇਰਾ ਸੋਰਾ ਬੜੇ ਸ਼ੌਕ ਨਾਲ ਖਾਂਦੇ ਨੇ ਨਾ
ਨਹੀਂ ਤੇ ਉਹ ਪੈਸੇ ਕਿੰਨੇ ਲੈਂਦੇ ਨੇ ਸਾਨੂੰ ਦੱਸੋ ਅਸੀਂ ਬਣਾਵਾਂਗੇ ਪੈਸੇ ਦੱਸੋ ਨਹੀਂ ਉਹਨਾਂ ਨੂੰ ਕਹਿਣਾ ਕਿ ਸਾਡੇ ਕੋਲ ਪੈਸੇ ਲੈ ਕੇ ਤੰਦੂਰ ਦੀ ਰੋਟੀੀਆਂ ਬਣਾਉਣ ਦੇ
ਨਹੀਂ ਸਾਡੇ ਤੋਹ ਪੈਸੇ ਥੋੜਾ ਲੈਂਦੇ ਨੇ ਚੰਗੀ ਜਨਾਨੀਆਂ ਨੇ
ਨਹੀਂ ਨਹੀਂ ਮੇਰਾ ਕਹਿਣ ਦਾ ਮਤਲਬ ਅਗਰ ਉਹ ਕਿਸੇ ਹੋਰ ਬਣਾਉ ਲ ਹੋਣ ਤਾਂ ਪੈਸੇਸੀ ਸਾਡੇ ਕੋਲ ਪੈਸੇ ਲੈਲੋ ਰੋਟੀ ਦੇ ਚਾਰ ਪੰਜ ਰੁਪਈਏ ਚਾਰ ਪੰਜ ਰੁਪਏ ਤੇ ਸਾਡੀ ਰੋਟੀ ਅਸੀਂ ਆਟਾ ਵੀ ਦੇ ਦਾਂਗੇ
ਨਹੀਂ ਨਹੀਂ ਪੈਸੇ ਨਹੀਂ ਲੈਂਦੇ ਉਹ ਪੈਸੇ ਨਹੀਂ ਲੈਂਦੇ ਸਾਡੇ ਕੋਲੋਂ
ਜਿਵੇਂ ਮੈਂ ਅਸੀਂ ਲੋਕ ਬਣਾਉਣੀ ਹੈਏ ਤੰਦੂਰ ਦੀ ਰੋਟੀ
ਉਹ ਤੇ ਮੈਂ ਕਹਿ ਕੇ ਮਵਾਵਾਂਗੀ ਨਾ ਮੇਰੀ ਭੈਣ ਨੇ ਫੇਰ ਥੋੜੇ ਨਾ ਬਣਾ ਕੇ ਦੇਗਾ ਅਸੀਂ ਕਹਿ ਦਾਂਗੇ ਨਾ ਕਿ ਮੇਰੀ ਰਿਸ਼ਤੇਦਾਰੀ ਹੈ
ਹਾਂ ਹਾਂ ਰਿਸ਼ਤੇਦਾਰੀ ਉਹਨ ਉਹ ਪੈਸੇ ਦੇ ਦਦੇ ਕਿ ਉਹ ਤੇ ਗੱਲ ਕਰਨਾ ਮੈਂ ਪੱਕਾ ਗੱਲ ਕਰਨਾ ਮੈਂ ਮਾਂਹ ਬਣਾਵਾਂਗੀ ਬੜੇ ਸਵਾਦ ਰੋਟੀਆਂ ਮੰਗਵਾ ਲਾਂਗੇ
ਅੱਛਾ ਤੇ ਕੋਈ ਗੱਲ ਪੁੱਛ ਲਵਾਂਗੇ ਮੈਂ ਫੋਨ ਕਰਕੇ ਕਿਸੇ ਜਾਣ ਸਾਡੇ ਮਹੱਲੇ ਜੇ ਲਉਣ ਤੇ
ਨਹੀਂ ਉਹ ਬਣਾਉਂਦੇ ਨੇ ਕਿ ਘਰ ਤਾਇਆ ਦਾ
ਨਹੀਂ ਨਹੀਂ ਕਾਹ ਤੰਦੂਰ ਕਾਹ
ਅੱਛਾ ਅੱਛਾ ਅੱਾ ਹ ਫਿਰ ਨੀ ਨਿੱ ਨਾ ਕੰਮ ਹੁੰਦਾ ਸਾੇ ਅੱਛਾ ਅੱਛ ਸਾਡੇ ਮਹੱਲੇ ਪਟਲਬ ਮਹੱਲਾ ਹੈਗਾ
ਨਹੀਂ ਨਹੀਂ ਕੰਮ ਨੀ ਉਹਨਾਂ ਦਾ ਹੈ ਉਹ ਤਾਂ ਬਸੀ ਜਦੋਂ ਤੰਦੂਰ ਬਾਲਦੇ ਨੇ ਤੇ ਸਬ ਪੜੋਸੀਆਂ ਨੂੰ ਕਹਿ ਦਿੰਦੇ ਜਿਹਨੇ ਜਿਹਨੇ ਬਾਲਨਾ ਆਟਾ ਦੇਜੋ ਤੇ ਬਣਾ ਦਾਂਗੇ ਆ
ਹਾਏ ਤਾਂ ਵੀ ਅੱਛਾ ਇੰਨੇ ਚੰਗੇ ਹੈਗੇ ਨੇ ਕਿ ਪੜੋਸੀ ਨੂੰ ਕਹਿ ਦਿੰਦੇ ਨੇ ਕਦੇ ਤੋਂ ਬਣਾ ਲ
ਹਾਂ ਕਹਿ ਦ ਆਵਾਜ਼ ਮਾਰ ਦਿੰਦੇ ਨੇ ਤੇ ਨਾਲ ਤੁਸੀਂ ਕੋਲ ਬਹਿ ਜੋ ਤੇ ਬਣਵਾਈ ਜਦੋਂ ਖਾਈ ਜਾਉ ਫੇਰ ਮੈਂ ਸੋਹਰਾ ਸਾਬ ਕਹਿ ਦਿੰਦੇ ਕਦੇ ਕਦੇ ਮੈਂ ਤਾਂ ਆਲੂ ਵਾਲੇ ਖਾਣੇ ਤੁ ਮਂ ਆਲੂ ਉਬਾਲਣੇ ਆਂ ਫੇਰ ਬਣਾਉਂਦੇ ਆ ਜਾਂਦੀ ਜੇ ਮਤਲਬ ਸਾਡੇ ਕੋਲ ਟਾਈਮ ਨਹੀਂ ਐ ਫੇਰ ਪੇੜਿਆਂ ਦੇ ਵਿੱਚ ਮੂੰਹ ਮ ਚ' ਪਾ ਦਿੰਨੇ ਆ ਪੇੜਾ ੱਕ ਦੇ ਦਿੰਦੇ ਉਹਨਾਂ ਨੂੰ ਫਿਰ ਆਪਣੇ ਆਪ ਹੱਥ ਮੇਲ ਕੇ ਤੇ ਤੰਦੂਰ ਬਾਲ ਦਿੰਦੇ ਨੇ
ਤੁਸੀਂ ਮੰਨੋਗੇੇ ਸਾਡੇ ਮੇਰੇ ਹਸਬੈਂਡ ਬਣਾਉਂਦੇ ਹੈ ਮੈਂ ਨਾਲ ਲੱਗਵ ਹਾਂ ਮੇਰੀ ਮਾਸੀ ਸੱਸ ਸੁਣਾ ਲਵ ਤੁਂ ਤੇ ਮੈਂ ਵੇਲ ਵੇਲ ਕੇ ਦੇਦੀ ਰਹਿੰਦੀ ਹਾਂ ਤੇ ਉਹ ਵਿੱਚ ਪਾਉਂਦੇ ਰਹਿੰਦੇ ਨੇ ਅਤੇ ਲਾਂਦੇ ਰਹਿੰਦੇ ਫੇਰ ਸਾਡੇ ਤਾਂ ਪਿਕਨਿਕ ਹੋ ਜਾਂਦੀ ਆ ਅ ਸਾਰੇ ਕਹਿ ਰੇ ਸੀ ਚਲੇ ਜਾਂਦੇ ਹਾਂ ਟੈਰੀ ਤੇ ਚਲੇ ਜਾਂਦੇ ਹਾਂ ਔਰ ਕੋਕ ਵਗੈਰਾ ਮੰਗਾਲਾਂਗੇ ਫੈਂਟਾ ਵਗੈਰਾ ਮੰਗ ਲਾਂਗੇ ਸਾਰੀ ਰੋਟੀਆਂ ਦਹੀਂ ਮੱਖਣ ਸਭ ਲੈ ਕੇ ਛੱਤ ਤੇ ਚਲੇ ਜਾਵਾਂਗੇ ਤੇ ਫੇਰ ਅਸੀਂ ਬਣਾਉਦੇ ਹਾਂ ਫਿਰ ਮੇਰੇ ਹਸਬੈਂਡ ਬਣਾਉਂਦੇ ਨੇ ਗਰਮ ਗਰਮ ਖਾਂਦੇ ਆਾਂ ਚਾਰ ਚਾਰ ਚਾਰ ਚਾਰ ਰੋਟੀਆਂ ਖਾ ਜਾਂਦੇ ਅਸੀਂ
ਨਹੀਂ ਸਾਡੇ ਘਰ ਐਂਜ ਨਹੀਂ ਏ
ਅੱਛਾ ਸਾਡੇ ਤਾਂ ਪਿਕਨਿਕ ਬੰਦੇ
ਹਮ ਅੱਛਾ ਅੱਛਾ ਨਹੀਂ ਸਾਡੇ ਘਰ ਐਂਜ ਨੀ ਹੈ ਅਸੀਂ ਤਾਂ ਬਣਾ ਕਪਲੇ ਜਿੱਦਾਂ ਅੰਦਰ ਲੈ ਕੇ ਆ ਜਾਂਦੇ ਹਾਂ ਦੇਸੀ ਘਿਓ ਲਾ ਲੈਂਦੇ ਹਾਂ ਦੇਸੀ ਘਿਓ ਲਾਦੇ ਹਾਂ ਤੇ ਖਾ ਲੈਂਦੇ ਆ
ਹੂੰ ਹੂੰ ਇੱਕਦਮ ਮਜ਼ਾ ਹੈਗਾ ਗਰਮ ਗਰਮ ਖਾਉਂਦਾ
ਆਂਦਾ
ਗਰਮ ਗਰਮ ਖਾਣ ਦਾ ਮਜ਼ਾ ਵੇ ਚਲੋ ਹੋਰ
ਬਸ ਵਧੀਆ ਸਗੋਂ ਕੱਲ ਏ ਸੀ ਸਾਡਾ ਖ਼ਰਾਬ ਹੋ ਗਿਆ ਸੀ ਰਾਤੀ ਮੰਮੀ ਕਮਰੇ ਸੁੱਤੇ ਆ ਤੇ ਗਰਦਨ ਦੇ ਵੱਲ ਵੱਲ ਪੈ ਗਿਆ
ਆਏ ਹਾਏ ਅੱਛਾ ਜੀ
ਆਦਤ ਨੀ ਨਾ ਹੈ ਗਰਮੀ ਚ ਸੌਣ ਦੀ
ਨਹੀਂ ਮੈਂ ਵੀ ਆਪਣੇ ਅੱਛਾ ਇਹਦਾ ਕੇ ਆ ਕੇ ਸੁੱਤੀ ਆ ਤੇ
ਗੱਦੇ ਮੋਟੇ ਮੋਟੇ ਹੁੰਂਦੇ ਨੇ ਨਾ
ਹਾਂ ਤੇ
ਗੱਦਾ ਮੋਟਾ ਹੁੰਦਾ ਵੇ ਸਾਡੇ ਪੇਕਿਆਂ ਦਾ ਤੇ ਉਹ ਥਲੇ
ਵਹੀ ਹੈ ਮੈਂ ਰਾਤੀ ਬਾਰਾਂ ਵਜੇ ਸੁੱਤੀ ਆ ਛੇ ਵਜੇ ਉੱਠਗੀ ਆ
ਅੱਛਾ ਅਸੀਂ ਤੇ ਨੀ ਉੱਠ ਸਕਦੇ ਕਦੋ ਸੁੱਤੀ ਸੀ ਅ ਮੈ ਨੌ ਵਜੇ
ਵਾਉ ਫੇਰ ਤੁਹਾਡੇ ਸਾਥ ਜਿਆਦਾ ਤੇ ਖਟ ਖੜਾਉਂਦੀ ਅ ਜ ਉਡ ਜ
ਲੈ ਮੇਰੀ ਸੱਸ ਮੈਂ ਸ ਸਿਰ ਖਾਂਦੀ ਰਹਿੰਦੀ ਏ ਉੱਠ ਜਾ ਨੇ ਆ ਉੱਠ ਜਾ ਉੱਠ ਜਾ।
ਅੱਛਾ।
ਤਾਂ ਹੋਰ
ਸਹੀ ਐ ਯਾਰ।
ਹਂ ਬੱਸ ਇੱਕ ਮਹੀਨੇ ਦੀ ਗੱਲ ਏ ਵਜੇ ਉੱਠਣਾ ਈ ਐ, ਜਿਹਨੇ ਬੱਚੇ ਨੇ ਸਕੂਲ ਜਾਣਾ। ਬੱਚਿਆਂ ਨੇ ਸਕੂਲ ਜਾਣਾ ਵੈਂ ਜਾਂ ਫਿਰ ਜੇ ਕਿੱਥੇ ਦਸ ਦਿਨ ਦਸ ਤਰੀਕ ਨੂੰ ਕਿਥੇ ਬਾਹਰ ਚਲੇ ਜਾਗੇ ਤਾਂ ਫਰਕ ਪੈ ਜੇਗਾ। ਫੇਰ ਆਣ ਕੇ ਘਰ ਆ ਜਾਣਗੇ ਤਾਂ ਫੇਰ ਬੈਜੇਗਾ, ਉੱਪਰ ਤੇ ਪਾਉ।
ਸਹੀ ਐ ਸਹੀ ਐ।
ਨਹੀਂ ਮੈਂ ਆਵਾਂਗੀ ਤੇ ਫਿਰ ਉਹਦੋਂ ਫੋਨ ਕਰਦਾਂਗੀਂ ਆਪਣੀ ਪੈਣ ਨੂੰ ਉਹ ਵੀ ਆ ਜਾਏਗੀ ਕੀ ਪਤਾ ਦੋ ਤਿੰਨ ਦਿਨ ਵਾਸਤੇ
ਆਆਂ ਹਾਂ ਸਹੀ ਐ ਬਿਲਕੁਲ।
ਦੋ ਦਿਨਾਂ ਬੱਸ ਜਾਂ ਸ਼ੁ
ਮੇਰੇ ਨਾ ਮੇਰੇ ਮੇਰੇ ਸਹੁਰੇ ਕਾਰਨ ਐਂਡੀਚ ਨਾਲ ਆਉਂਦੀਆਂ ਨੇ। ਬਿਲਕੁਲ ਐਂਡ ਇਚ ਤੇ ਮੈਨੂੰ ਇਹ ਆਂਓਦਾ ਹੈ ਕਿ ਮੈਂ ਸਟਾਰਟਿੰਗ ਚ ਹੋ ਆ ਕੇ ਘੁੰਮ ਫਿਰਾ ਕੇ ਵਿਹਲੀ ਹੋ ਜਾ।
ਅੱਛਾ ਅੱਛਾ ਅੱਛਾ।
ਹਾਂ।
ਤੇ ਮੈਨ ਸੁਣ ਤੁਸੀਂ ਮੈਨੂੰ ਕਿਹਾ ਸੀ ਤੁਆਡੀ ਜਿਹੜੀ ਭਰਾ ਵੇ ਉਹਦੀ ਨਨਦ ਮਤਲਬ ਤੁਹਾਡੇ ਪਾਬੀ ਪੇਕੇ ਗਈਦੀ ਇੱਕ।
ਹਾਂਜੀ।
ਆਈ ਨੀ ਹਲੇ ਤੱਕ ਓ।
ਨਾਂ ਨਾਂ ਹਜੇ ਕਿੱਥੋਂ ਆਜੇਗੀ। ਹੂਣ ਤਾਂ ਗਈਏ।
ਉਹ ਕਹਿੰਦੇ ਵੀ ਸੀ ਨਾ ਦੇ ਪਾਪਾ ਹੇਮਕੁੰਟ ਸਾਹਿਬ ਗਏਦੇ ਨੇ।
ਹਾਂਜੀ ਨਈਂ ਨਈਂ ਹਜੇ ਨਈਂ
ਅੱਛਾ ਹਾਲੇ ਆਏ ਨੀਂ। ਚਲੋ ਹੋਰ ਸੂਟ ਵਗੈਰਾ ਵੀ ਸੀ ਲੈਂਦੇ ਨੇ ਨਾ ਤਾਂ
ਤਦ ਮੈਂ ਤਾਂ ਇਹੀ ਸੋਚ ਕੇ ਆਈ ਸੀ ਕਿ ਸੂਟ ਸੁਟ ਸੁਵਾਵ ਅਸੀ ਦੇਵਾਂਗੇ ਸਿੱਖਾਂ ਟੀਚ
ਹਂ, ਅੱਛਾ ਮੈਨੂੰ ਲੱਗਦਾ ਤੇ ਨੀਂ ਮੈਨੂੰ
ਠੀਕ ਹੈ ਜੀ।
ਹਂ, ਠੀਕ ਐ, ਠੀਕ ਐ। ਠੀਕ ਐ, ਠੀਕ ਐ। ਮੈਂ ਨੀਂ ਰੋਟੀ ਰੂਟੀ ਬਣਾਣ ਚਲੀਸੁ ਸੌਜਨਾ
ਠੀਕ ਹੈ ਓਕੇ ਸਤਿ ਸ਼੍ਰੀ ਅਕਾਲ ਬਾਏ
ਚਲੋ ਠੀਕ ਹੈ ਬਾਏ